ਹੈਲੋ, ਹਾਂਜੀ ਸਤਿ ਸ੍ਰੀ ਅਕਾਲ। ਭੈਣ ਜੀ, ਹੋਰ ਕੀ ਹਾਲ ਚਾਲ ਹੈ ਤੁਹਾਡਾ?
ਵਧੀਆ ਭੈਣ ਜੀ, ਤੁਸੀਂ ਸੁਣਾਓ ਕੀ ਕਰ ਰਹੇ ਸੀ?
ਬੱਸ ਭੈਣ ਜੀ ਫ੍ਰਰੀ ਬੈਠੀ ਦੀ ਸੀ, ਤੇ ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰ ਕੇ ਦੇਖ ਲਵਾਂ, ਭੈਣ ਜੀ ਗਏ ਦੇ ਨੇ ਬਾਹਰ ਤੇ ਮੈਂ ਕਿਹਾ ਚੱਲ ਭੈਣ ਜੀ ਨਾਲ ਫੋਨ ਕਰਕੇ ਦੇਖ ਲੈ, ਠੀਕ-ਠਾਕ ਭੈਣ ਜੀ?
ਹਾਂਜੀ-ਹਾਂਜੀ ਭੈਣ ਜੀ, ਬੱਸ ਨਾ ਅੱਜ ਬੜੀ ਗਰਮੀ ਸੀਗੀ।
ਹਾਂਜੀ, ਹਾਂਜੀ ਭੈਣਜੀ ਜਿੱਥੇ ਤੁਸੀਂ ਗਏ ਹੋ, ਉੱਥੇ ਦਾ ਵੈਦਰ ਕਿੱਦਾਂ ਦਾ ਭੈਣਜੀ?
ਭੈਣਜੀ ਇੱਥੇਂ ਤਾਂ ਬਹੁਤ ਜ਼ਿਆਦਾ ਗਰਮੀਂ ਐਂ, ਭੈਣਜੀ ਇੱਥੇਂ ਤਾਂ ਗੁੰਮਾ ਹੋਇਆਂ ਪਿਆ ਗੁੰਮਾ।
ਅੱਛਾ, ਭੈਣਜੀ।
ਹੋਰ ਕੀ ਭੈਣਜੀ, ਬੰਦਾਂ ਇੱਥੇਂ ਸਰਵਾਈਵ ਕਰਨਾਂ ਤਾਂ ਔਖਾਂ ਹੀ ਭੈਣਜੀ, ਸ਼ਾਮ ਨੂੰ ਵੀ ਏਡੀ ਗਰਮੀਂ, ਬੰਦਾਂ ਸ਼ਾਮ ਨੂੰ ਚੱਲ ਜਾਂਦੇ, ਸ਼ਾਮ ਨੂੰ ਵੀ ਗਰਮੀਂ ਚੱਕਰ ਆਣ ਨਾਂਲ ਹੀਂ ਹੋਲ ਪੈਂਦੀ ਏਂ।
ਅੱਛਾ ਅੱਛਾ ਭੈਣਜੀ, ਇਹ ਪ੍ਰੋ ਬੜੀ ਗਰਮੀ ਚੱਲਦੀ ਪਈ ਐਸ ਟੈਮ, ੳਥੇ।
ਹੋਰ ਕੀ ਭੈਣਜੀ, ਬਾਰਿਸ਼ ਪੈਣੀਂ ਚਾਹੀਂਦੀ ਹੈਂ ਭੈਣਜੀ ਥੋੜਾਂ ਨਾ।
ਹਾਂਜੀ ਭੈਣਜੀ, ਸਵੇਰੇ ਮੋਸਮ ਸਭੂ, ਬਾਅਦ 'ਚੋਂ ਗਰਮੀਂ ਹੋ ਗਈਂ ਭੈਣਜੀ ਬੜੀ। ਹਾਂਜੀ, ਸਵੇਰੇ ਮੈਂ ਮੋਰਨਿੰਗ ਉੱਠੀ ਨਾ ਬੱਦਲ਼- ਬੁੱਦਲ ਬਣੇਂ ਦੇ ਸਨ ਸਾਡੇ ਇੱਥੇਂ, ਤੇ ਤੇ ਮਾੜੇ ਇੱਕ ਅੱਧੀਆਂ ਕੱਨੀਆ ਵੀ ਪਈਆਂ ਨੇਂ, ਤੇ ਫ਼ਿਰ ਬੰਦ ਹੋ ਗਈਆਂ। ਹਾਂਜੀ, ਠੰਢੀ ਹਵਾ ਚੱਲਦੀ ਸੀ ਬਾਅਦ ਚੋਂ ਤੇ ਬਰ
ਅੱਛਾ ਭੈਣਜੀ। ਹੋਰ ਤੁਸੀਂ ਖਾਣ 'ਚ ਕੀ ਬਣਾਇਆਂ ਅੱਜ।
ਬਸ ਅੱਜ ਮੂੰਗੀ ਧੋਤੀ ਦਾਲ਼ ਹੀ ਬਣਾਈ। ਭੈਣਜੀ ਅੱਜ ਕੋਈ ਖ਼ਾਸ ਨੀਂ ਬਣਾਇਆਂ ਘਰ।
ਅੱਛਾ ਭੈਣਜੀ। ਮੈਂਚ ਮੈਂ ਤਾਂ ਅੱਜ ਏਂ ਮੇਰੇ ਨਾਲ਼ ਦੇ ਭੈਣਜੀ ਕਹਿੰਦੇ ਸੀ ਅੱਜ ਆਪਾਂ ਬਾਹਰੋਂ ਖਾ ਲੈਂਨੇ ਨਿਊਟਰੀ। ਮੈਂ ਕਿਹਾ ਰਹਿਣ ਦੋ ਭੈਣਜੀ ਆਪਾਂ ਘਰ ਪਨੀਰ ਬਣਾਂਲਾਂਗੇ। ਮੈਂਨੂੰ ਬੜਾ ਸਵਾਦ ਪਨੀਰ ਬਣਾਉਣਾ ਆਉਦਾ
ਅੱਛਾ, ਅੱਛਾ ਫ਼ਿਰ ਤੁਸੀਂ ਆਪ ਹੀ ਬਣਾਇਆ ਘਰ ਰੋਟੀ ਪਾਣੀ ਭੈਣਜੀ।
ਹਾਂਜੀ, ਹਾਂਜੀ ਭੈਣਜੀ ਪਨੀਰ ਦੀ ਸਬਜ਼ੀ। ਸਬਜ਼ੀ ਤਾਂ ਬਣਾ ਲਈ ਐਂ। ਤੇ ਬਸ ਘਰ ਜਾ ਕੇ ਤੇ ਉਹ ਪਨੀਰ ਲੈਣਾ ਸੀ ਗਾ। ਪਨੀਰ ਹੁਣ ਲ਼ੈ ਕੇ ਤੇ ਘਰ ਜਾਂ ਕੇ ਆਪਾਂ ਸਬਜ਼ੀ 'ਚ
ਅੱਛਾ ਸ ਅੱਛਾ ਨਾਲ਼ ਫ਼ੁਲਕੇ ਲਾ ਲਓਗੇ।
ਜੀ ਹਾਂਜੀ, ਹਾਂਜੀ ਭੈਣਜੀ।
ਹਾਂਜੀ ਚਲੋਂ ਐਹ ਤੇ ਬਹੁਤ ਵਧੀਆਂ ਵੇ। ਬਜ਼ਾਰੋਂ ਖਾਣ ਨਾਲੋਂ ਬੰਦਾ ਘਰ ਦੀਆਂ ਹੈਲਦੀ ਚੀਜ਼ਾਂ ਖਾਏ‌। ਸਭ ਤੋਂ ਵਧੀਆਂ ਹੁੰਦਾ ਭੈਣਜੀ। ਬਾਹਰ ਦੇ ਫਾਸਟ ਫੂਡ ਵਿੱਚ ਕੀ ਰੱਖਿਆ ਦਾ।
ਸਹੀ ਕਿਹਾ ਤੁਸੀਂ।
ਹਾਂਜੀ ਪਰ ਬਾ ਬਾਹਰ ਦੇ ਫਾਸਟ ਫੂਡ ਵਿੱਚ ਕੀ ਰੱਖਿਆਂ ਦਾ ਸਾਰਾ ਫਾਸਟ ਫੂਡ ਖਾ ਕੇ ਸ਼ਰੀਰ ਖ਼ਰਾਬ ਕਰਨੇ। ਫਿਰ ਓ ਬੱਚਿਆਂ ਦੇ ਮੂੰਹ ਤੇ ਪਿੰਪਲਸ ਵਗ਼ੈਰਾ ਆ ਜਾਂਦੇ ਆ।
ਹਾਂਜੀ।
ਹਾਂਜੀ ਉਹੀ ਹੈਂ ਨਾ। ਜਿੰਨਾ ਹੋ ਸਕਦਾ ਵੇ ਅਵੋਇਡ ਕਰਨਾ ਚਾਹੀਦਾ ਬਾਹਰ ਦਾ ਫੂਡ।
ਹੋਰ ਭੈਣਜੀ ਤੁਸੀਂ ਸੁਣਾਓ
ਹੋਰ ਭੈਣਜੀ ਤੁਸੀਂ ਜਿੱਥੇ ਰਹਿੰਦੇਂ ਪਏ ਓ। ਸਭ ਠੀਕ।
ਹਾਂਜੀ ਭੈਣਜੀ ਸਭ ਵਧੀਆ।
ਹਾਂਜੀ ਹਾਂਜੀ। ਉਹ ਸੁਣਿਆ ਸੀ ਨਾ ਤੋਂ ਉਹਨਾਂ ਦੇ ਗਏ ਦੇ ਨੇ ਕਿੱਤੇ। ਤੇ ਬਾਹਰ ਬੂਰ ਘੁੰਮਣ ਗਏ ਵੇ ਆ।
ਹਾਂਜੀ ਭੈਣਜੀ ਉਹ ਘੁੰਮਣ ਗਏ ਦੇ ਨੇ ਹਿਮਾਚਲ ਪ੍ਰਦੇਸ਼ ਵਾਲੀ ਸਾਈਡ ਭੈਣਜੀ।
ਅੱਛਾ-ਅੱਛਾ ਠੰਡੇ ਇਲਾ। ਅੱਛਾ-ਅੱਛਾ ਠੰਡੇ ਇਲਾਕੇ ਗਏ ਦੇ ਘੁੰਮਣ
ਹਾਂਜੀ-ਹਾਂਜੀ ਭੈਨ ਜੀ। ਠੰਡੇ ਇਲਾਕੇ, ਹੁਣੇ ਗੱਲ ਹੁੰਦੀ। ਪਈ ਸੀ ਭੈਣ ਜੀ। ਕਹਿੰਦੇ ਬੜਾ ਇੰਜੋਏ ਕਰਦੇ ਨੇ। ਚਿੱਲ ਕਰ
ਅਹ ਅੱਛਾ! ਇਹ ਤੇ ਬਹੁਤ ਵਧੀਆ ਹੋ ਗਿਆ ਭੈਣ ਜੀ।
ਹਾਂਜੀ-ਹਾਂਜੀ!
ਇੰਜੋਏ ਵੀ ਕਰਨਾ ਜਰੂਰੀ ਹੈ, ਹਰ ਵੇਲੇ। ਘਰ ਵੀ ਨਹੀਂ ਬੰਦਾ ਬਹਿ ਸਕਦਾ। ਬਾਹਰ ਵੀ ਘੁੰਮਨਾ ਫਿਰਨਾ ਜਰੂਰੀ ਐ ਥੋੜੀ ਆਊਟਿੰਗ ਹੋ ਜਾਂਦੀ ਏ। ਥੋੜੇ ਜਿਹਾ ਅਲੱਗ ਹੋ ਜਾਂਦਾ ਵੇ।
ਇਹ ਤਾਂ ਬਿਲਕੁਲ ਸਹੀ ਕਿਹਾ ਹੋਰ, ਤੁਸੀ ਦੱਸੋ। ਹੁਣ ਤਾਂ ਮੈਂ ਬਸ ਡਾਇਟ ਖਾਵਾਂਗੀ। ਜਿੰਮ ਤੋਂ ਆਈ ਸੀਗੀ। ਤੇ ਜਿੰਮ 'ਚ ਲਾਈਟ ਵੀ ਚਲੀ ਗਈ ਭੈਣ ਜੀ। ਅੱਜ ਗਰਮੀ ਬਹੁਤ ਲੱਗ ਰਹੀ ਸੀ। ਪਸੀਨੋ ਪਸੀਨ ਹੋ ਗਏ ਭੈਨ।
ਅੱਛਾ-ਅੱਛਾ ਤੁਸੀ ਡਾਇਟ ਆਪਣੀ ਜਿੱਦਾਂ ਅਪਨੇ ਘਰ ਲੈਂਦੇ ਸੀ, ਔਦਾਂ ਈ ਲਈ ਜਾਈਓ ਨਾ। ਜਿੱਦਾਂ ਸ਼ੇਕ ਵਗੈਰਾ ਬਨਾ ਲਿਆ ਕਰਿਆ ਕਰੋ। ਹੋਰ ਕੀ ਐ ਤੁਸੀ ਅਪ
ਹਾਂਜੀ-ਹਾਂਜੀ ਭੈਣ ਜੀ। ਬਨਾਨਾ ਸ਼ੇਕ ਪੀਆਂਗੀ। ਔਟਸ ਖਾਵੰਗੀ ਮੈ ਹੁਨ।
ਹਾਂਜੀ-ਹਾਂਜੀ, ਔ ਜੇਰਾ ਸਸ਼ਰੀਰ ਤੰਦਰੁਸਤ ਤ ਰੱਖਦਾ ਆ, ਥੋੜਾ ਹੈਲਦੀ ਫੂਡ ਖਾਯੋ। ਬਾਰ ਦਾ ਜਾਦਾ ਅਵੋ ਅਵਾਇਡ ਕਰਿਏ। ਹੋਰ ਕੀ ਏ।
ਹਾਂਜੀ, ਭੈਨ ਜੀ ਏ ਤਾਂ ਬਿਲਕੁਲ ਸ
ਹਾਂਜੀ। ਹੋਰ? ਹਾਂਜੀ! ਭੈਨ ਜੀ ਤੁਸੀ ਕੇ, ਕੱਪੜਾ ਕਿੱਥੋਂ ਲੈਂਦੇ ਹ ਔ? ਪੰਜਾਬ ਤੋ ਲੈਂਦੇ ਹ ਔ? ਕਿਤੋ ਹੋਰ ਲੈਂਦੇ ਔ?
ਮੈਂ ਤਾਂ ਮੋਬਾਇਲ ਤੋਂ ਈ ਲੈਂਨੀਂ ਆ ਭੈਨ ਜੀ। ਮੋਬਾਇਲ ਚ ਅੱਜ- ਕੱਲ ਬੜੀਆਂ ਐਪਾਂ ਚੱਲ
ਅੱ ਛ, ਅੱਛਾ ਔ-ਔ ਔਨਲਾਈਨ ਸ਼ੋਪਿੰਗ ਕਰਦੇ ਹ ਔ ਭੈਨ ਜੀ ਤੁਸੀ।
ਆਂ, ਹਾਂਜੀ ਭੈਨ ਜੀ। ਹਮ! ਤਾਂ ਜੇੜਾ ਕਪੜਾ ਪਸੰਦ ਆਂਦਾਂ ਐ ਔਹੀ ਪਾ ਲੈਂਨੀਂ ਆ ਫੇਰ। ਔ ਨਾਲੇ ਸਾਈਜ਼ ਵੀ ਮਿਲ ਜਾਂਦਾ ਏ ਭੈਨ ਜੀ ਫੇਰ।
ਹਾਂਜੀ ਆ ਤੇ ਗੱਲ ਤੁਸੀ ਸ ਈ ਕੇਯਾ, ਅੱਛਾ। ਤੇ ਹਾਂਜੀ, ਭੈਨ ਜੀ ਫਿਰ ਤੁਸੀ ਜਿੱਥੇ ਗੇ ਸੀ। ਫੇਰ ਜੁਆਇਨਿੰਗ ਕਦੋਂ ਕਰਨੀ ਹੈ ਤੁਸੀ ਅਪ ਨੇ ਕੰਮ ਦੀ
ਭੈਨ ਜੀ ਇੱਕ ਜੁਲਾਈ ਤੋ ਜੁਆਇਨਿੰਗ ਹੋਏਗੀ ਕੰਮ ਦੀ।
ਅੱਛਾ-ਅੱਛਾ, ਠੀਕ ਏ ਭੈਣ ਜੀ। ਠੀਕ ਏ- ਠੀਕ ਏ, ਫੇਰ ਤੇ ਸ ਈ ਏ।
ਕੰਮ ਤੇ ਜਾਨੈ, ਸ਼ਾਮੀ ਘਰ ਆਨੈ ਭੈਨ ਜੀ।
ਅੱਛਾ-ਅੱਛਾ, ਚਲੋ ਠੀਕ ਹੈ। ਤਾਂ ਵੀ ਵਧੀਆ ਭੈਨ ਜੀ।
ਜੀ ਭੈਨ ਜੀ। ਹੋਰ ਦੱਸੋ ਭੈਨ ਜੀ।
ਹੋਰ ਭੈਨ ਜੀ, ਫੇਰ ਤਾ ਤੁਸੀ ਜੇ ੜੀਈ ਪਨੀਰ ਦੀ ਸਬਜੀ ਕੈਂਦੇ ਪੇ ਸੀ। ਕਿੱਦਾਂ ਬਨਾਨੀ ਏ ਤੁਸੀ ਭੈਣ ਜੀ! ਕੀ-ਕੀ ਕਰੋਗੇ ਤੁਸੀ?
ਨੀ ਅੱਜ ਤਾ ਪਨੀਰ ਦੀ ਸਬਜੀ ਦਾ ਮਸਾਲਾ ਬੜਾ ਈ ਸੁਵਾਦ ਬਨ ਗਿਆ ਭੈਨ ਜੀ।
ਅੱਛਾ ਛ -
ਬਸ ਵੀ ਛ -ਕੁਛ ਨੀ ਕੀਤਾ। ਭੈਣ ਜੀ, ਵਿੱਚ ਪਾਏ ਆਪਾਂ ਇੱਕ ਟਮਾਟਰ ਪਾਇਯਾ ਕੱਟ ਟ ਕੇ, ਔ ਪਿਯਾ ਪਿਆਜ ਦੋ ਪਿਆਜ ਤੇ ਔਨੂੰ ਚੰਗੀ ਤਰਾਂ ਮਿਕਸ ਕਰ ਲਿੱਤਾ ਭੈਨ ਜੀ।
ਅੱਛਾ ਭੈਨ ਜੀ।
ਗਰ ਮਿਕਸੀ ਦੇ ਵਿੱਚ ਨਾ ਚੰਗੀ ਤਰ੍ਹਾਂ ਔਦਾ ਔ ਬਣਾ ਤਾ ਆਪਾਂ ਏ ਕੀ ਕੈਂਦੇ ਨੇ ਭੈਣ ਜੀ ਬਿਲਕੁਲ ਗ੍ਰਾਈੰਡ ਕਰ ਦਿ
ਗਰੇਵ ਔ ਬਣਾ ਲੀ ਹੋਣੀ ਹ ਏ। ਗਲਾਂਇਂਡ ਕਰ ਲਿਆ ਹੋਣਾ ਮਸਾਲਾ ਤੁਸੀਂ।
ਅ ਹਾਂਜੀ ਭੈਣ ਜੀ ਗਲਾਇੰਨ ਕਰ- ਪੂਰਾ ਤੇ ਗਲਾਇਡ ਕਰਨ ਤੋਂ ਬਾਦ ਭੈਣ ਜੀ ਆਪਾਂ ਕੀ ਕੀਤਾ। ਔਦੇ ਚ ਪਾਏ ਔ ਮਸਾਲਾ ਏਡੀ ਰੱਖਤਾ ਔਦੇ ਉਤੇ ਫੇਰ ਆਪਾਂ ਨਾ ਥੋੜਾ ਜਾ- ਭੈਣ ਜੀ ਵਿਚ ਪਾਯਾ ਇੱਕ ਹਰੀ ਮਿਰਚ ਕੱਢੀ ਤੇ ਦੋ ਹਰੀਆਂ ਮਿਰਚਾਂ ਦੇ ਨਾਲ ਭੈਣ ਜੀ ਅਪਾ ਲਿਤਾ ਅਦਰਕ, ੳਹਨੂੰ
ਅੱਛਾ, ਅੱਛਾ ਭੈਣ ਜੀ।
ਹਾਜੀ।
ਅਦਰਕ ਲਸਣ ਦਾ ਟੇਸਟ ਆ ਜਾਂਦਾ, ਹੋਰ ਕੀ।
ਹਾਂ, ਚੰਗੀ ਤਰ੍ਹਾਂ ਕੁੱਟ ਕੇ ਨਾ ਭੈਣ ਜੀ, ਤੇ ਵੀ ਤ ਫੇਰ ਅਪਾ ਉਹਦੀ ਪਾਤੇ ਕੀ ਕਹਿੰਦੇ ਨੇ, ਥੋੜਾ ਜਿਹਾ ਗਾਰ ਲਿਕਸ ਸੀਗਾ ਨਹੀਂ, ਤੇ ਗਾਰਲਿਕ ਪਾਊਡਰ ਸੀਗਾ ਉਹ ਪਾ ਦਿੱਤਾ ਭੈਣ ਜੀ।
ਅੱਛਾ-ਅੱਛਾ।
ਤੇ ਗਾਰਲਿਕ ਫਿਰ ਉਹਨੂੰ ਚੰਗੀ ਤਰ੍ਹਾਂ ਥੋੜ੍ਹੇ ਜਿਹੇ ਪਾਣੀ 'ਚ ਮਿਕਸ ਕਰਕੇ ਨਾ ਆਪਾਂ, ਤੜਕੇ ਦੇ ਵਿੱਚ ਪਹਿਲਾਂ ਤੇਲ ਪਾਇਆ ਤੇ ਕੜਾਹੀ ਰੱਖੀ, ਕੜਾਹੀ 'ਚ ਤੇਲ ਪਾਇਆ ਫਿਰ ਆਪਾਂ ਜੀਰਾ ਪਾਇਆ ਭੈਣ ਜੀ, ਫਿਰ ਜੀਰਾ ਪਾਉਣ ਤੋਂ ਬਾਅਦ ਭੈਣ ਵੀ ਆਪਾਂ ਉਹੀ ਜਿਹੜੀ, ਪੇਸਟ ਬਣਾਈ ਸੀਗੀ ਜਿਹੜੀ ਆਪਾਂ ਜਿੰਜਰ ਗਾਰਲਿਕ ਤੇ ਮਿਰਚਾਂ ਵਾਲੀ, ਉਹ ਪਾਈ ਆ ਪਵੇ, ਉਹ ਪਾਣ ਤੋਂ ਬਾਅਦ ਭੈਣ ਜੀ ਫਿਰ, ਉਸ ਤੋਂ ਬਾਅਦ ਆਪਾਂ ਨਾ ਲਈ ਥੋੜ੍ਹਾ ਜਿਹਾ ਉਹਨੂੰ ਭੁੰਨ ਲਿਆ ਥੋੜ੍ਹਾ ਜਿਹਾ ਪਾਣ ਤੋਂ ਬਾਨ, ਨਾਲੀ ਆਪਾਂ ਗ੍ਰਰੇਵੀ ਜਿਹੜੀ ਗ੍ਰਾਇੰਡ ਕੀਤੀ ਸੀਉਹ ਪਾਤੀ ਭੈਣ ਜੀ।
ਅੱਛਾ, ਭੈਣ ਜੀ।
ਹਾਂਜੀ-ਹਾਂਜੀ ਉਹ ਪਾਉਣ ਤੋਂ ਬਾਅਦ ਭੈਣ ਜ, ਫਿਰ ਉਹਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਲਵੋ। ਫਿਰ ਵਿੱਚ ਤੁਸੀਂ ਮਸਾਲੇ ਪਾ ਦਿਉ ਨਮਕ, ਗਰਮ ਮਸਾਲਾ, ਥੋੜ੍ਹੀ ਹਲਦੀ ਦੇਗੀ ਮਿਰਚ, ਜੋ ਮਸਾਲੇ ਪਾਉਂਦੇ, ਚਾਟ ਮਸਾਲਾ ਪਾ ਦਿਉ, ਚਾਟ ਮਸਾਲੇ ਤੋਂ ਬਾਅਦ ਭੈਣ ਜੀ ਤੁਸੀ ਉਹ ਪਾਦੋ ਵਿੱਚ ਔਰੀਗੇਨੋ ਪਾ ਦਿਓ ਭੈਣ ਜੀ।
ਅੱਛਾ, ਭੈਣ ਜੀ।
ਮਿਕਸ ਕਰ ਲਵੋ ਭੈਣ ਜੀ, ਚੰਗੀ ਤਰੀਕੇ ਨਾਲ ਨਾ
ਹਾਂਜੀ-ਹਾਂਜੀ।
ਕਰ ਲੂੰਗੀ ਫਿਰ ਉਹਨੂੰ ਥੋੜੀ ਦੇਰ ਪੱਕਣ ਦੇਣਾ ਪੈਣ ਜੀ, ਜਦੋਂ ਕ ਜੇਗਾ ਆ, ਤੇ ਬਾਅਦ 'ਚ ਸਾਈਡ ਤੇ ਤੁਸੀਂ ਸ਼ਿਮਲਾ ਮਿਰਚ ਕੱਟਣਾ, ਤੇ ਉਹਨੂੰ ਨਾ ਅਲੱਗ ਤੋਂ ਥੋੜਾ ਸੋਟੇ ਕਰ ਲੈਣਾ, ਉਹਦੇ 'ਚ ਥੋੜੇ ਸਮੋਕੀ ਫਲੇਵਰ ਆ ਦੇ ਇੱਦਾਂ ਦਾ ਸਟੇ ਕਰ ਲੈਣਾ, ਫੇਰ ਉਹ ਸ਼ਿਮਲਾ ਮਿਰਚ ਭੈਣ ਜੀ ਤੁਸੀਂ ਗਰੇਵੀ 'ਚ ਪਾ ਦੇਣਾ। ਫਿਰ ਐਡ 'ਤੇ ਤੁਸੀਂ ਨਾ ਥੋੜ੍ਹਾ ਜਿਹਾ ਦੁੱਧ ਪਾ ਕੇ, ਉਹਨੂੰ ਕੱੜਣ ਦੇਣਾ।
ਦੁੱਧ ਪਾਉਣ ਤੋਂ ਬਾਅਦ ਭੈਣ ਜੀ, ਤੁਸੀਂ ਵੀਜੋਂ ਦ ਪਾਈ ਉਹੀ ਸ਼ਿਮਲਾ ਮਿਰਚਾਂ ਤੇ ਨਾਲ ਬਾਅਦ, ਉਹ ਪਨੀਰ।
ਅੱਛਾ ਅੱਛਾ, ਅੱਛਾ ਠੀਕ ਹੈ ਭੈਣ ਜੀ।
ਅਤੇ ਉਹਨੂੰ ਉੱਪਰ ਥੋੜ੍ਹਾ ਪਲੇਟ ਨਾਲ ਢੱਕ ਦੇਣਾ, ਤੁਹਾਡੀ ਸ
ਅੱਛਾ ਅੱਛਾ, ਅੱਛਾ ਨਹੀਂ ਸੁਨਣ 'ਚ ਤੇ ਬਹੁਤ ਵਧੀਆ ਲੱਗ ਰੀ ਹੈ, ਕੋਈ ਨੀ ਭੈਣ ਜੀ ਅਸੀਂ ਆਪ ਵੀ ਬਣਾਵਾਂਗੇ, ਦੇਖਾਂਗੇ। ਮੇਰੀ ਬੇਟੀ ਵੀ ਬਣਾਦ ਦੀ ਬਹੁਤ ਟੇਸਟੀ-ਟੇਸਟੀ ਚੀਜ਼ਾਂ ਬਣਾਉਂਦੀ, ਜਦੋਂ ਉਹਦਾ ਦਿਲ ਕਰਦਾ ਤਾਂ।
ਹਾਂਜੀ ਭੈਣ ਜੀ, ਇਹ ਤਾਂ ਬੜੀ ਸਹੀ ਗੱਲ ਕਰੀ ਹੈ, ਬਣਾਉਣਾ ਚਾਹੀਦਾ ਬੱਚੇ ਨੂੰ ਤਾਂ ਹੀ ਆਉਂਦਾ। ਚੱਲੋ।
ਹੋਰ, ਹ ਹਮ ਨਹੀਂ ਭੈਣ ਜੀ ਤੁਸੀਂ ਕੀ ਕਹਿੰਦੇ ਨੇ ਕਿੱਥੇ ਇਹ ਪਨੀਰ ਫਿਰ ਬਾਜ਼ਾਰੋਂ ਲੈ ਕੇ ਆਏ ਕੇ ਘਰ ਹੀ ਬਣਾਇਆ?
ਨਹੀਂ ਬਜ਼ਾਰੋ ਹੀ ਲਿੱਤਾ ਸੀਗਾ ਪਨੀਰ ਭੈਣ ਜੀ। ਘਰ ਤਾਂ ਬਣਾਉਣਾ ਨੀ ਆਉਂਦਾ।
ਅੱਛਾ ਅੱਛਾ ਮੈਂ ਕਿਹਾ ਪੁੱਛਾ ਭੈਣ ਜੀ ਨੂੰ ਪਨੀਰ ਘਰ ਹੀ ਬਣਾਇਆ ਸੀ ਕਿ ਬਾਹਰੋਂ ਲਿੱਤਾ ਸੀ।
ਬੰਨਾ ਲਿਆ ਅਹ ਬਾਹਰੋਂ ਲਿਤਾ ਸੀ ਭੈਣ ਜੀ।
ਅੱਛਾ ਅੱਛਾ। ਚਲੋ ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ। ਕੱਲ ਫੇਰ ਕਰਾਂਗੀ ਫੋਨ। ਠੀਕ ਹੈ ਭੈਣ ਜੀ। ਹਾਂਜੀ ਹਾਂਜੀ ਸਤਿ ਸ੍ਰੀ ਅਕਾਲ।